ਹੈਲੋ, ਸਸ ਸਸ ਸ੍ਰੀ ਕਾਲ ਜੀ, ਹੋਰ ਤੁਆਡੇ ਮੈਂ ਵਧੀਆ ਜੀ, ਤੁਐਡੇ ਕੀ ਹਾਲ ਨੇ ਜੀ?
ਮੇਰਾ ਵੀ ਬੌਤ ਵਧੀਆ।
ਹੋਰ, ਤੁਹਾਨੂੰ ਸ਼ੋਪਿੰਗ ਕਰਨ ਦਾ ਸ਼ੌਕ ਹੈਗੈ? ਅੱਛਾ, ਫੇਰ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਔ ਯਾ ਔਫਲਾਈਨ ਕਰਦੇ ਔ ਜਾਦਾਤਰ?
ਮੈਂ ਔਫਲਾਈਨ ਹੀ, ਅ ਅੱਛਾ ਲੱਗਦੀ ਆ ਮੈਨੂੰ ਔਫ ਫਲਾਈਨੀ ਔਨਲਾਈਨ ਨੀ।
ਅੱਛਾ ਜੀ ਅਸੀਂ ਜ਼ਿਆਦਾਤਰ ਔ ਔਫ ਔਨਲਾਈਨ ਕਰਨੇ ਆ ਤਾਂ ਤੁਹਾਨੂੰ ਕੀ ਲੱਗਦਾ ਔ ਫਲਾਈਨ ਦੇ ਕੀ ਫ਼ਾਇਦੇ ਨੇ, ਜੋ ਤੁਸੀਂ ਦੇਖੇ ਨੇ?
ਔਫਲਾਈਨ ਦੇ ਫੈਦੇ ਕਹਿਣਾ ਕਿ ਮੈ ਨੂੰ ਮਤਲਬ, ਆਪ ਸਾਹਮਣੇ ਚੀਜ਼ ਪਈ ਹੋਏ ਦਿਖੇ ਲੱਗਦੀ ਏ। ਕਿਉਂਕਿ ਜੇ ਮੈਂ ਓਨ
ਅੱਛਾ ਜੀ।
ਲੱਗਦੀ ਉਹਨੂੰ ਉਹ ਸੀ ਹਾਂਜੀ, ਉਹਨੂੰ ਫਿਰ ਕਈ ਵਾਰੀ ਰਿਟਰਨ ਕਰਨਾ ਪੈ ਜਾਂਦਾ ਓ ਮੈਂਨੂੰ ਬਹੁਤ ਮੁਸ਼ਕਿਲ ਕੰਮ ਲੱਗਦਾ।
ਅੱਛਾ ਜੀ ਫਿਰ ਤੁਹਾਨੂੰ ਔਨਲਾਈਨ ਦੇ ਕੀ ਐ ਨੁਕਸਾਨ ਲੱਗਦਾ ਕਿ ਰਿਟਰਨ ਕਰਨਾ ਟਾਈਮ ਪੈ ਦਾ। ਅੱਛਾ ਜੀ ਤਾਂ ਤੁੱਸ, ਹਮ। ਫਿਰ ਤੁਸੀਂ ਜ਼ਿਆਦਾਤਰ ਕਿਸ ਚੀਜ਼ ਦੀ ਸ਼ੋਪਿੰਗ ਕਰਦੇ ਹੋ ਕੱਪੜਿਆਂ ਦੀ ਕਰਦੇ ਹੋ, ਜਾਂ ਮੇਕਅਪ, ਜਾਂ ਕੁਛ ਹੋਰ ਕਿਹੜੀਆਂ ਚੀਜ਼ਾਂ ਦੀ ਕਰਦੇ
ਮੈਂ ਕੱਪੜਿਆਂ ਦੀ ਸ਼ੋਪਿੰਗ ਜਾਦਾ ਕਰਦੀ ਏ ਨਾ ਇਸ ਲਈ ਮੈਂ ਔਨਲਾਈਨ ਨੀ ਕਰਦੀ। ਕਿਉਂਕਿ ਕੱਪੜਿਆਂ ਦੀ ਸ਼ੋਪਿੰਗ ਔਫਲਾਈਨ ਹੀ ਅੱਛੀ ਲੱਗਦੀ ਏ ਔਰ ਟਰਾਈ ਵੀ ਕਰ ਸਕਦੇ ਆ।
ਜੀ।
ਔਰ ਅਸੀਂ ਕੱਪੜਾ ਵੀ ਦੇਖ ਸਕਦੇ ਆਂ ਕਿ ਕੱਪੜਾ ਕਿਹੜਾ। ਕੇਵ ਕਈ ਕੱਪ
ਤੁਹਾਡਾ ਹਾਂਜੀ ਕੱਪੜੇ ਦਾ ਪਤਾ ਲੱਗ ਜਾਂਦਾ ਕਿ ਓ ਹਾਂਜੀ। ਕੁਆਲਿਟੀ ਉਹਦੀ
ਕੁਆਲਿਟੀ ਦਾ ਹੂੰ, ਇਸ ਲਈ ਮੈਂ ਕੱਪੜੇ ਦੀ ਸ਼ੋਪਿੰਗ ਜ਼ਿਆਦਾ ਕਰਦੀ ਆਂ।
ਹੂੰ ਅੱਛਾ, ਫਿਰ ਤੁਸੀਂ ਮੇਕਅਪ ਜਾਂ ਸਕਿੰਨ ਕੇਅਰ ਵੀ ਸ਼ੋਪਿੰਗ ਕਰਦੇ ਹੋ ਉਹਨਾਂ ਦੀ?
ਨਹੀਂ, ਓ ਮੈਂ ਬਹੁਤ ਘੱਟ ਯੂਜ ਕਰਦੀ ਆਂ।
ਅੱਛਾ ਜੀ। ਤਾਂ ਤਾਨੂੰ ਫਿਰ ਤੁਹਾਡੇ ਐਕਸਪੀਰੀਅੰਸ ਕਿਵੇਂ ਦੇ ਹੋਏ ਨੇ, ਔਨਲਾਈਨ ਸ਼ੋਪਿੰਗ? ਤੁਸੀਂ ਕਦੇ ਕੀਤੀ ਔਨਲਾਈਨ ਸ਼ੋਪਿੰਗ?
ਕੀਤੀ ਤੇ ਹੈ। ਬਟ, ਬਹੁਤ ਘੱਟ ਹੀ ਕਰਦੀ ਆਂ ਮੈਂ। ਔਨਲਾਈਨ ਸ਼ੋਪਿੰਗ ਹਾਂ, ਮੈਨੂੰ ਏ
ਕਿਵੇਂ ਦਾ ਰਿਹਾ ਉਹਦੇ ਨਾਲ?
ਮੈਨ, ਮੇਰਾ ਬੈਡ ਇਕਸਪੀਰੀਅੰਸ ਐ ਉਹ ਤੇ। ਹੂੰ, ਨੀਓ ਅੱਛਾ ਨੀ ਲੱਗਦਾ। ਕਿਉਂਕਿ ਮੈਂ ਤਾਨੂੰ ਦੱਸਿਆ ਤੇ ਐ। ਆ, ਮਤਲਬ-ਮਤ ਮਤਲਬ, ਮੇਰੇ ਮਤ ਮੈਂ ਬੇਬੀ ਵਾਸਤੇ ਮੈਂ ਆਪਣੇ ਡਾਇਪਰ ਮੰਗਵਾਏ ਸੀ, ਕੋਟਨ ਦੇ। ਤੇ ਓ ਜੱਦ ਮੈਂ ਕੋਟਨ ਦੇ ਡਾਇਪਰ ਮੰਗਵਾਏ, ਔਰ ਵੇਖਣ 'ਚ ਬਹੁਤ ਅੱਛੇ ਸੀ। ਜੱਦ ਮੈਂ ਉਹਨੂੰ ਯੂਜ਼ ਕੀ ਆ
ਹੂੰ
ਔਰ ਇੱਕ ਉਹਦੇ ਇੱਕ ਵਾਰੀ ਲੀਕ ਹੋ ਜਾਂਦੀ ਏ। ਔ, ਵੇਖਣ 'ਚ ਇੰਨੇ ਅੱਛੇ ਸੀ। ਜਿਸ ਤਰ੍ਹਾਂ ਵੀਡੀਓ ਪਾ ਰਹੇ ਸੀ ਕਿ ਬਹੁਤ ਵਧੀਆ, ਏ-ਵੋ। ਫਿਰ ਮੈਂਨੂੰ ਫੀਲ ਹੋਇਆ ਕੀ ਨਹੀਂ, ਇਹ ਗ਼ਲਤ ਚੀਜ਼ ਐ। ਇਹਦੇ ਨਾਲ ਚੰਗਾ ਮਤਲਬ ਮਾਰਕੀਟ 'ਚ ਜਾ ਕੇ ਖੁੱਦ ਦੇਖ ਕੇ ਲੈ ਆਵੇ। ਬ ਚ ਬੱਚੇ ਨਾਲ। ਬੱਚੇ ਦੀ ਚੀਜ਼, ਕਿਉਂਕਿ ਮੇਰਾ ਬੇਬੀ ਹੋਇਆ ਨਾ, ਫਿਰ ਅਸੀਂ ਹੁਣ ਉਹਦੀ ਸ਼ੋਪਿੰਗ ਕਰਦੇ ਆਂ। ਆਪਣੀ ਸ਼ੋਪਿੰਗ ਘੱਟ ਕਰ। ਫਿਰ ਮੈਂਨੂੰ
ਅੱਛਾ ਜੀ। ਹੋਰ ਤੁਸੀਂ ਕੀ ਮੰਗਾਇਆ ਔਨਲਾਈਨ? ਹੋਰ ਤੁਸੀਂ ਔਨਲਾਈਨ ਕੀ ਮੰਗਾਇਆ ਹਜੇ ਤੱਕ?
ਹਜੇ ਤੱਕ ਤੇ ਬੇਬੀ ਦੇ ਸਮਾਨ ਔਨਲਾਈਨ ਜਿੱਦਾਂ, ਔਨਲਾਈਨ ਡਾਇਪਰ ਵਗੈਰਾ ਈ। ਈ ਮੰਗਵਾਣੇ ਆ। ਜਾਂ ਬੇਬੀ ਦਾ ਇੱਕ ਸੂਟ ਮੰਗਵਾਇਆ ਸੀ, ਔ- ਔਵੀ ਬੋਤ ਅੱ ਅੱਛਾ ਲੱਗਿਆ। ਜਦੋਂ ਉਹਨੂੰ ਖੋਲ ਕੇ ਦੇਖਿਆ ਉਹਦਾ ਕੱਪੜਾ ਨੀ ਅੱਛਾ ਸੀ।
ਤੁਸੀਂ ਆਪਣੀ ਲਈ ਸੋਪਿੰਗ ਨੀ ਕਰਦੇ, ਆਪਣੇ ਵਾਸਤੇ ਕੋਈ?
ਆਪਣੇ ਲਈ ਮੈਂ ਬਹੁਤ ਘੱਟ ਕਹਿ ਤ ਰਹੀ ਆਪਣੇ ਲਈ ਮੈਂ ਔਨਲਾਈਨ ਸ਼ੋਪਿ ਪਿੰਗ ਕਰਦੀ ਨੀ, ਕਦੀ ਮੈਂ ਕੋਈ ਮੇ ਕਪ ਦਾ, ਮੇਕਅਪ ਦਾ ਮਕਾਨ, ਅ ਮੈਂ ਕੋਈ ਸਮਾਨ ਨੀ ਮੈਂ ਔ ਓਨਲਾਈਨ ਨੀ ਲੈਂਦੀ, ਓਹ ਮੈਂ ਦੇਖ ਕੇ ਲੈਂਨੀ ਆਂ ਕੋਈ ਲਿਪਸਟਿਕ ਹੋ ਗ ਈ ਕੋਈ ਫਾਉੰਡੇਸ਼ ਵਗਰਾ ਸਾਰਾ ਕੁਛ ਮੈਂ ਦੇਖ ਕੇ ਕਿਉਂਕਿ ਸਕਿੰਨ ਦੇ ਅਕੋਰਡਿੰਗ ਲੈਨਾ ਹੁੰਦਾ, ਔਨਲਾਈਨ ਸਕਿੰਨ ਦਾ ਪਤਾ ਨੀ ਲੱਗਦਾ।
ਹਾਂਜੀ, ਉਹ ਤਾਂ ਹੈ ਹੀ ਹੈ, ਯਾ ਬਾਕੀ ਹਾਂਜੀ! ਜੀ ਮਾਵਾਂ ਵਾਸਤੇ ਤਾਂ ਬੱਚੇ ਸਭ ਤੋਂ ਉੱਪਰ ਨੇ, ਤਾਂ ਉਹਨਾਂ ਬਾਰੇ ਸੋਚਦੇ ਹਾਂ। ਸਹੀ ਗੱਲ ਹੈ। ਮਾਵਾਂ ਬਾਰੇ, ਮਾਵਾਂ ਵਾਸਤੇ ਤੇ ਬੱਚੇ ਈ ਸਭ ਤੋਂ ਉੱਪਰ ਨੇ ਜੀ। ਤਾਂ ਅਸੀਂ ਉਹਨਾਂ ਬਾਰੇ ਜ਼ਿਆਦਾ ਹੀ ਸੋਚਦੇ ਹਾਂ ਜੀ, ਹੂੰ
ਅੱ
ਹੋਰ, ਫਿਰ ਤੁਸੀਂ ਔਫਲਾਈਨ ਹੋਰ ਕੀ ਲੈਂਦੇ ਓ ਬੱਚੇ ਵਾਸਤੇ, ਆਪਣੇ-ਆਪਨੇ ਵਾਸਤੇ?
ਔਫਲਾਈਨ? ਆਪਣੇ ਲਈ ਮੈਂ ਜੀੰਸ, ਟੋਪ ਅ ਓਰ ਸੂਟ ਵਗੈਰਾ ਅੱਜ ਕੱਲ ਬਹੁਤ ਚੀਜ਼ਾਂ ਚੱਲਦੀਆਂ ਕੋਡ-ਸੈਟ ਇੰਨਾਂ- ਇੰਨਾ ਹਸਬੈਂਡ ਦੇ ਹਸਬੈਂਡ ਦੀ ਸ਼ੋਪਿੰਗ ਕਰਨ ਜਾਂ ਓਹਨਾਂ ਵਾਸਤੇ ਉਹ ਵੀ ਓਨਲਾਈਨ ਨੀ ਕਰਦੇ ਓਵੀ, ਓਫਲਾਈਨ ਹੀ ਸ਼ੋਪਿੰਗ ਕਰਦੇ ਨੇ।
ਚਲੋ ਮੈਂ ਤੇ ਫੇਰ, ਅ ਹੂੰ ਮੈਂ ਤੇ ਜਿਆਦਾ ਓਹ ਮੈਂ ਜਿਆਦਾਤਰ ਔਨਲਾਈਨ ਹੀ ਸ਼ੋਪਿੰਗ ਕਰਦਾ, ਮਤਲਬ ਅਗਰ ਕੱਪੜੇ ਵਗੈਰਾ ਹੁੰਦੇ ਨੇ ਓਹ ਚਲੋ ਓਹ ਕੋਈ ਨੀ ਲੈਂਦੇ ਅਸੀਂ। ਓਹ ਯਾਂ ਮੇਰਾ ਭਰਾ ਲੈ ਆਂਦਾ ਜਾਂ ਮੇਰੇ ਮੰਮੀ ਪਾਪਾ ਲੈ ਆਂਦੇ ਨੇ, ਯਾਂ ਮੈਂ ਕਦੇ- ਕਦੇ ਚਲੇ ਜਾਂਨਾ ਬਾਜਾਰ। ਬਾਕੀ ਜਿਵੇਂ ਸਕਿੱਨ ਕੇਅਰ ਹੋ ਗਈ ਯਾਂ ਹੋਰ ਕੋਈ ਸਮਾਨ ਹੋ ਗਿਆ, ਖਾਣ ਪੀਣ ਦਾ ਹੋ ਗਿਆ ਯਾਂ ਕੋਈ ਛੋਟੀ ਮੋਟੀ ਚੀਜਾਂ ਹੋ ਗਈਆਂ, ਓਹ ਤੇ ਅਸੀਂ ਔਨਲਾਈਨ ਲੈਂਦੇ ਆ ਜਿਆਦਾਤਰ।
ਅੱਛਾ-ਅੱਛਾ, ਤੁਸੀਂ ਹੁਣ
ਜ਼ਰੂਰੀ ਨੀ ਹੈ ਕਿ ਔਨਲਾਈਨ ਹਮੇਸ਼ਾ ਸਭ ਦਾ ਐਕਸਪੀਰੀਅੰਸ ਵਧੀਆ ਹੀ ਰਹੇ ਜਿਵੇ ਮੇਰੀ ਮੰਮੀ ਜਿਵੇ ਮੇਂ ਵੀ ਪਜਾਮੇ ਮੰਗਵਾਆ ਸੀ, ਹੋਰ ਕੁਛ ਚੀਜ਼ਾਂ ਮੰਗਾਇਂਆ ਸੀ। ਉਹਨਾਂ ਨੇ ਪੈਹੇ ਵੇਸਟ ਹੀ ਕਰਤੇ ਸੀ ਇੱਕ ਸਾਰਾਂ ਸੌ ਬਾਰਾਂ ਸੌ ਰੁਪਏ। ਬਿਲਕੁਲ ਖ਼ਰਾਬ ਆਇਆ ਸੀ ਸਮਾਨ ਤੇ ਅਸੀਂ ਓਹਦੇ ਤੋਂ ਪਹਿਲੇ ਚੰਦਰਾ ਵੀ ਮੰਗਾਈਆਂ ਸੀ ਔਨਲਾਈਨ। ਉਹ ਵੀ ਕਿਸੇ ਕੰਮ ਦੀ ਨੀ ਨਿਕਲੀਆਂ, ਤਾਂ ਬਾਕੀਆਂ ਐਡ ਹਾਂਜੀ।
ਅੱਛਾ ਨੀ ਨਿਕਲਦਾ ਨਾ ਸਮਾਨ?
ਹਾਂ ਇਹ ਵੀ ਡਿਪੈਂਡ ਕਰਦਾ ਕਿ ਐਪ ਕਿਹੜਾ ਯੂਜ ਕਰ ਰਿਹੇ ਅਸੀਂ ਮੀਸ਼ੋ ਹੋ ਗਿਆ, ਮੀਸ਼ੋ ਤੇ ਜ਼ਿਆਦਾਤਰ ਪਹਿਲੇ ਸਮਾਨ ਖ਼ਰਾਬ ਆਦਾ ਸੀ, ਹੁਣ ਸ਼ਾਇਦ ਠੀਕ ਆਦਾ ਹੈਗਾ। ਬਾਕੀ ਐਪ ਤੇ ਵੀ ਡਿਪੈਂਡ ਕਰਦਾ।
ਕਈ ਐਪਸ ਤੇ ਬਹੁਤ ਅੱਛਾ ਆਂਦਾ ਆ ਨਾ ਸਮਾਨ। ਕਈ ਐਪਸ ਤੇ ਨੀ ਆਂਦਾ।
ਤੇ ਇਹ ਵੀ ਦੇਖਿਆ ਕੀ ਜਿਹੜੇ ਔਨਲਾਈਨ ਸ਼ੋਪਿੰਗ ਹੁੰਦੇ ਆ, ਉੱਥੇ ਸਾਨੂੰ ਔਫਰ ਵੀ ਮਿਲਦੇ ਨੇ, ਡਿਸਕਾਊਂਟ ਵੀ ਮਿਲਦੇ ਨੇ ਬੈਂਕ ਚੋਂ ਵੀ ਹਾਂਜੀ-ਹਾਂਜੀ।
ਸ਼ੋਪਿੰਗ ਕਰਦੇ ਹਾਂ ਅਸੀਂ ਜਲ, ਮਤਲਬ ਸਮਾਨ ਮੰਗਵਾਂਦੇ ਰਹਿੰਨੇ ਆਂ। ਫਿਰ ਸਾਨੂੰ ਮਿਲਦਾ ਔਫ-ਔਫਰ ਵੀ ਮਿਲਦੀ ਏ, ਕਾਫੀ ਫਾਇਦਾ ਹੁੰਦਾ।
ਜਵੇ ਪੁਆਇੰਟਸ ਮਿਲਦੇ ਨੇ, ਜੋ ਅਸੀਂ ਬਾਅਚੋ ਯੂਜ਼ ਕਰ ਲੈਂਦੇ ਹਾਂ। ਜਾਂ ਕੋਈ ਫ੍ਰੀ ਚੀਜ਼, ਗਿਫਟ ਮਿਲ ਜਾਂਦਾ ਨਾਲ।
ਹਾਂਜੀ-ਹਾਂਜੀ, ਓ ਤੇ ਹੈ ਹਾਂਜੀ, ਇਹ ਫਾਇਦਾ ਤੇ ਹੁੰਦਾ ਓਨਲਾਈਨ ਦਾ।
ਬਾਕੀ ਅਸੀਂ ਇਹ ਵੀ ਦੇਖਦੇ ਹਾਂ ਕਦੇ- ਕਦੇ ਜੋ ਔਨਲਾਈਨ ਅਸੀਂ ਚੀਜ਼ਾਂ ਸੋਚ ਦੇ ਉਹ ਜ਼ਿਆਦਾ ਸਸਤੀਆਂ ਹੁੰਦੀਆਂ ਔਫਲਾਈਨ ਤੋਂ।
ਹਾਂਜੀ, ਇਹ ਵੀ-ਇਹ ਵੀ, ਫਾਇਦਾ ਹੁੰਦਾ।
ਹੂੰ, ਬ -ਬਾਕੀ ਆਜ ਪਹਿਲੇ ਤੇ ਰਿਟਰਨ ਮੁਸ਼ਕਿਲ ਹੁੰਦੀ ਸੀ, ਹੁਣ ਰਿਟਰਨ ਕਾਫੀ ਈਜ਼ੀ ਵੀ ਹੋ ਗਈ ਐ। ਹੁਣ ਅਸੀਂ, ਹਾਂਜੀ, ਹੁਣ ਅਸੀਂ ਅ ਟੀ ਸ਼ਰਟ ਮੰਗਈ ਸੀ ਇੱਕ ਉਹ ਸਾਨੂੰ ਫਿਰ ਕਾਫੀ ਵੱਡੀ ਆਈ, ਤਾਂ ਅਸੀਂ ਉਹ ਰਿਟਰਨ ਕਰ ਤੇ ਨਾਲ ਹੀ ਆ ਗਈ ਸੀ ਇੱਕ ਹਫ਼ਤੇ ਏ, ਕੁਛ ਚਾਰ -ਪੰਜ ਦਿਨ ਵਿੱਚ ਦੋਨੋ ਉ ਰਿਟਰਨ ਵੀ ਹੋ ਗਈ ਸੀ ਨਵੀਂ ਚੀਜ਼ ਵੀ ਆ ਗੀ
ਅੱਛਾ ਨਵੀਂ ਚੀਜ਼ ਵੀ ਆ ਗਈ, ਹਾ ਐਕਸਚੇਂਜ ਹੋ ਜਾਂਦੀ ਏ ਨਾ
ਬਾਕੀ ਸਾਨੂੰ ਏ ਸਾਰਾ ਕੁਛ ਔਨਲਾਈਨ ਸ਼ੋਪਿੰਗ, ਹਾਂਜੀ।
ਪੇਮਂਟ ਹੁੰਦੀ ਐ ਕੀ ਨਾਲ ਈ ਨਈ ਮਿਲਦੀ ਦੋ- ਤਿੰਨ ਦਿਨ ਲੱਗ ਜਾਂਦੇ ਆ।
ਹਾਂ ਉ ਤੇ ਰਿਫੰਡ ਹੁੰਦਾ ਫੇਰ, ਉਦਾ ਫਿਰ ਹੂੰ ਉਦੇ ਵੀ ਅਲੱਗ-ਅਲੱਗ ਪੋਲਿਸੀ ਹੁੰਦੀਆਂ ਜਿਵੇਂ ਕੁਛ ਸੇਟ ਹੁੰਦੀਆਂ ਕੁਛ ਇੰਸਟੈਂਟ ਐਪ 'ਚ ਆ ਜਾਂਦੀ ਆਂ, ਕੁਛ ਫੇਰ ਬੈਂਕ 'ਚ ਜਾਂਦੀ, ਥੋੜ੍ਹੇ ਟਾਈਮ ਬਾਦ
ਹਾਂਜੀ-ਹਾਂਜੀ, ਏ ਤੇ ਹੈ, ਹੂੰ ਤਾਨੂੰ ਕਾਫੀ ਨੌਲੇਜ ਏ, ਨਾ ਇਸ
ਹਾਂਜੀ, ਨਹੀਂ ਓਨਲਾਈਨ ਐਕਸਪੀਰੀਅੰਸ ਹੋ ਈ ਜਾਂਦਾ ਪੀਜ਼ਾ, ਮੰਗਾ-ਮੰਗਾ ਕੇ
ਆ, ਤੁਆਨੂੰ ਫੇਰ ਤੁਸੀਂ ਮੰਗਾਉਂਦੇ ਓ, ਮੈਂ ਬੋਤ ਘੱਟ ਟ ਮੰਗਾਣੀ ਆ, ਦੇ ਤਾਂ ਮੇਰੇ ਹਸਬ ਨੀ ਮੰਗਵਾਂਦੇ ਨੇ, ਥੋੜਾ ਬੋਤ ਜੇ ਓਨਾਂ ਨੂੰ ਕੋਈ ਚੀਜ਼ ਪਸੰਦ ਆ ਜੇ, ਤੇ ਅਦਰਵਾਈਜ਼ ਮੈਂ ਨੀ
ਤੁਆਡੇ, ਉੱਥੇ ਮੌਸਮ ਕਿੱਦਾਂ ਦਾ ਸੀ ਅੱਜ?
ਮੌਸਮ, ਅੱਜ ਬੋਤ ਗਰਮੀ ਏ, ਧੁੱਪ ਬੋਤ ਤੇਜ਼ ਐ। ਹਾਂਜੀ
ਕਈ ਥੋੜੇ ਟੇਮ ਪੇਲੇ ਲੱਗਿਆ ਸੀ, ਕਿ ਬਾਰਿਸ਼ ਆਏਗੀ, ਪਰ ਧੁੱਪ ਈ ਹੋ ਗਈ ਐ।
ਅ ਸਵੇਰੇ ਲੱਗਦਾ ਪਿਆ ਸੀ, ਸਾਡੇ ਵੀ ਬੱਦਲ ਬਣਿਆ ਪਰ ਹੁਣ ਫੇਰ, ਧੁੱਪ ਚੜਗੀ।
ਅੱਜ ਕੱਲ, ਵੈਸੇ ਸਵੇਰੇ, ਅੱਜ ਕੱਲ ਸਵੇਰੇ-ਸਵੇਰੇ ਈ ਬੜੀ ਗਰਮੀ ਹੁੰਦੀ ਐ ਮੈਂ ਦੇਖਿਆ, ਜੀ ਅ ਹਾਂਜੀ ਸੱਤ, ਅੱਠ ਵਜੇ ਇਥੇ ਕੁਛ ਦਿਨ ਪੈਹਲੇ ਚਾਰ, ਪੰਜ ਦਿਨ ਪੈਹਲੇ, ਸੱਤ, ਅੱਠ ਵਜੇ ਠੀਕ ਮੌਸਮ ਹੁੰਦਾ ਸੀ ਹੁਣ ਅਸੀਂ ਉੱਠਨੇ ਆਂ, ਸੱਤ, ਅੱਠ ਵਜੇ ਤਾਂ ਏਨੀ ਗਰਮੀ ਹੁੰਦੀ ਏ, ਏਸੀ ਦੁਵਾਰਾ ਚਲਾਣਾ ਪੈਂਦਾ ਸਾਨੂੰ ਅਸੀਂ ਚਾਰ ਵਜੇ ਬੰਦ ਕਰ ਦੇਨੇ ਆਂ, ਹਾਂਜੀ, ਅਸੀਂ ਚਾਰ ਵਜੇ ਬੰਦ ਕਰ ਦੇਂਨੇ ਆਂ ਨਾ ਜ਼ਿਆਦਾਤਰ ਤਾਂ ਤਵ ਤੁਸੀਂ ਪਰਫਿਊਮ ਵਗੈਰਾ ਕਿਵੇਂ ਲੈਂਦੇ ਓ, ਓਫਲਾਈਨ ਲੈਂਦੇ ਓ, ਜਾਂ ਔਨਲਾਈਨ?
ਕੀ ਲੈਂਦੇ?
ਪਰਫਿਊਮ-ਪਰਫਿਊਮ
ਹਾਂਜੀ-ਹਾਂਜੀ, ਪਰਫਿਊਮ ਹਾਂਜੀ, ਓ ਤਾਂ ਅਸੀਂ ਓਨਲਾਈਨ ਵੀ ਮਤਲਬ ਮੰਗਵਾ ਲੈਂਨੇ ਆਂ, ਅੱਛੇ ਲੱਗਦੇ ਨੇ ਓ
ਹਾਂਜੀ, ਤੁਆਨੂੰ ਸਭ ਤੋਂ ਵਦੀਆ ਕੇੜੀ ਕੰਪਨੀ ਲੱਗਦੀ ਏ, ਓਹ ਅ ਪਰਫਿਊਮ ਦੀ ਹਜੇ ਤੱਕ?
ਅਸੀਂ ਵੋਕਾ ਦੇ ਮੰਗਵਾਏ ਸੀ, ਵੋਕਾ ਦੇ ਪਰਫਿਊਮ ਅੱਛੇ ਲੱਗੇ। ਹਾਂਜੀ
ਹਾਂਜੀ, ਵੋਕਾਂ ਦੇ ਅੱਸੀਂ ਮੰਗਵਾਏ ਸੀ, ਓ ਫੇਰ ਪੰਜ ਸੌ ਦੇ ਦੋ, ਐਵੇਂ ਕੋਈ ਓਪਰ ਹੁੰਦਾ, ਹੈਨਾ ਜੀ
ਹਾਂਜੀ, ਹਾਂਜੀ, ਹਾਂਜੀ ਓ ਆਫ਼ਰ ਹੁੰਦੇ ਉਹ
ਅਸੀਂ ਚਾਰ ਮੰਗਾਏ ਸੀ। ਚਾਰ ਚ ਤਿੰਨ ਇੱਕੋ ਹੀ, ਮੈਨੂੰ ਵਧੀਆ ਲੱਗ ਆ, ਜੇੜਾ ਸਕਾਏ ਬਲਿਊ ਵਾਲਾ
ਹਾਂਜੀ, ਅਸੀਂ ਵੀ ਦੋ ਮੰਗਵਾਏ ਨਾ, ਸਾਨੂੰ ਦੋ ਦੀ ਔਫਰ ਸੀ।
ਹਾਂਜੀ, ਅਸੀਂ ਵੀ ਦੋ-ਦੋ ਕਰਕੇ ਮੰਗਾਏ ਸੀ। ਅਸੀਂ ਦੋ-ਦੋ ਕਰਕੇ ਕੇ ਮੰਗਾਏ ਸੀ, ਪੇਲੇ ਇੱਕ ਸਾਡਾ ਲਾਈਟ ਬਲੂ ਹੋਰ ਡਾਰਕ ਬਲੂ ਆਇਆ ਫੇਰ ਬਾਦ ਚੋਂ ਸਾਡਾ ਇੱਕ ਬਲੈਕ ਹੋਰ ਡਾਰਕ ਬਲੂ ਆਯਾ ਏ, ਜੇੜੇ ਓ, ਬਾਅਦ ਚੋਂ ਮੰਗਾਏ ਨਾ ਓ ਥੋੜੇ ਬਿਸਕਿਟ ਆਏ ਪਿਆ, ਐਵੇਂ ਦੀ ਚੀਜ਼ਾਂ ਸੀ ਓਦੇ ਅੰਦਰ ਮਤਲਬ ਓਦੀ ਕਾਫ਼ੀ ਸਟਰੋਂਗ ਸਮੈਲ ਸੀ। ਔਰ ਵਧੀਆ ਨੀ ਲੱਗਦੀ ਸੀ। ਜ਼ਰਾ ਵੀ ਮੈਨੂੰ ਮੈਨੂੰ ਬਸ ਇੱਕੋ ਈ ਪਰਫਿਊਮ ਵਧੀਆ ਲੱਗਿਆ। ਸਕਾਈ ਬਲੂ ਵਾਲਾ ਜੋ ਥੋੜਾ ਲਾਈਮ ਟਾਈਪ ਹੈਵੇ ਦਾ, ਤੁਸੀਂ ਕੇੜਾ ਕੇੜੇ ਵਾਲਾ ਮੰਗਾਇਆ ਸੀ?
ਅਸੀਂ ਗ੍ਰੀਨ ਔਰ ਬਲਿਊ ਵਾਲਾ ਸੀਗਾ। ਉਦੇ ਚ ਮੈਨੂੰ ਗ੍ਰੀਨ-ਗ੍ਰੀਨ, ਕਲਰ ਦਾ ਅੱਛਾ ਲੱਗੇਆ ਪਤ ਹਾਂ, ਗ੍ਰੀਨ ਕਲਰ ਦਾ ਠੀਕ, ਅੱਛਾ ਲੱਗਿਆ ਸੀ। ਬਲਿਊ ਵਾਲਾ ਨੀ ਅੱਛਾ ਲੱਗ
ਅੱਛਾ, ਤੁਸੀਂ ਹੋਰ ਵੀ ਕੋਈ ਕੰਪਨੀ ਦੇ ਪਰਫੁਯੂਮ ਯੂਜ-ਯੂਸ ਕੀਤੇ ਨਾ ਹਜੇ ਤਕ?
ਅ, ਬਾਕੀ ਨਈ-ਨਈ ਮੈਨੂੰ ਨਾ, ਮੋਸਟਲੀ ਗਿਫਟ ਹੀ ਮਿਲੇ ਸੀ, ਪਰਫਿਊਮ ਦੇ।
ਅੱਛਾ ਜੀ।
ਤੇ ਜੋ ਗਿਫਟ ਵਾਲੇ ਸੀ ਓ। ਟਰਾਈ ਕੀਤੇ ਨੇ ਔਰ ਓਨਾਂ ਦੇ ਮਤਲਬ ਜਿਆਦਾ ਨਾਮ ਨੀ ਮੈਨੂੰ ਯਾਦ ਕਿਉਂਕਿ ਦੋ ਤਿੰਨ ਵਾਰੀ ਗਿਫਟ ਇੱਚ ਈ ਮਿਲੇ ਨੇ ਤੇ ਜੋ ਅਸੀ ਓਨਲਾਈਨ ਮੰਗਵਾਏ ਓ ਅਸੀਂ ਵੋਕਾ ਦੇ ਈ ਮੰਗਵਾ ਰੇ ਆਂ।
ਬਾਕੀ ਜਿੰਨੀ ਮੈਂ ਥੋੜੀ ਹੋਰ ਰਿਸਰਚ ਕੀਤੀ ਐ ਮੈਂ ਮੇਰਾ ਮਨ ਕਰਦੈ ਕਿ ਮੈਂ ਏੱਕ ਓ ਕੰਪਨੀ ਦਾ ਅ ਲਵਾਂ ਨੋਟ ਦਾ ਡੈਵਿਸ ਬੈਰੀ ਓ ਵੈਸੇ ਓ ਮਤਲਬ ਓਦਾ ਰੇਟ ਠੀਕ ਐ, ਹਜਾਰ ਫੇਰ ਐਵੇਂ ਕਰ ਓਈ ਗੱਲ ਐ ਡਿਪੈਂਡ ਮਨ ਨੀ ਕਰਦਾ ਚੀਜਾਂ ਲੈਣ ਦਾ ਜ਼ਿਆਦਾਤਰ ਔਨਲਾਈਨ, ਔਫਲਾਈਨ ਵੀ। ਓ ਔਨਲਾਈਨ ਪੈਹੇ ਐਵੇਂ ਅ ਟੈਂਸ਼ਨ ਹੁੰਦੀ ਏ ਕਿਵੇਂ ਦਾ ਐ ਓ, ਕਿਵੇਂ ਦਾ ਨਹੀਂ। ਓ ਫੇਰ ਬਾਦ ਮਨ ਹੀ ਨੀ ਕਰਦਾ ਜਾਨ ਦਾ ਗਰਮ ਮੀਂ ਨੀਂ ਹੋ ਗਿਆ
ਦਾ ਹਾਂ ਗਰਮੀ ਬੋਤ ਹੋ
ਹੋਰ ਤੁਸੀ ਸਕਿਨ ਕੇਅਰ ਕਿਸ ਕੇੜੀ ਕੰਪਨੀ ਦੀ ਯੂਜ ਕਰ ਰਏ ਓ ਜਿਆਦਾਤਰ?
ਮੈਂ ਸਕਿਨ ਕੇਅਰ ਮੈਂ ਤੁਆਨੂੰ ਬੋਲਦੀ ਆਂ ਮੇਰੇ ਬ੍ਰ ਅ ਹਸਬੈਂਡ ਨਾ ਮੈਡੀਕਲ ਲਾਈਨ 'ਚ ਐਂ ਤੇ ਓਨਾਂ ਨੂੰ ਕੇੜੀ ਚੀਜ ਮਤਲਬ ਬੜੋ ਪੁੱਛ ਕੇ ਆਂਦੇ ਨੇ ਕਿ ਐ ਬੈਸਟ ਐ ਓ ਲੇ ਆਂਦੇ ਨੇ। ਮੈਂ ਕੋਈ ਮੇਰਾ ਪੱਕਾ ਰੁ ਟੀਨ ਨੀ ਐ ਕਿ ਮੈਂ ਏਹੀ ਯੂਜ ਕਰਨਾ। ਹਾਂਜੀ।
ਤੁਆਡੂੰ ਜੋ ਲੈ ਕੇ ਆਂਦੇ ਤੁਆਡੀ ਸਕਿੰਨ ਨੂੰ ਸੂਟ ਕਰ ਜਾਂਦ ਜਾਂਦੇ ਨੇ?
ਹਾਂਜੀ, ਹਾਂਜੀ ਓਹੀ ਮੇਨੂੰ ਸੁਟ ਕਰ ਜਾਂਦੈ।
ਅੱਛਾ ਜੀ। ਚਲੋ ਬੜਾ ਵਧੀਆ ਲੱਗੇਆ ਤੁਆਡੇ ਨਾਲ ਗੱਲ ਕਰਕੇ।
ਠੀਕ ਐ, ਠੀਕ। ਓਕੇ ਸਸ ਸ੍ਰੀ ਕਾਲ, ਠੀਕ।